ਸਤ ਸ਼੍ਰੀ ਅਕਾਲ ਜ ਹੈਲੋ।
ਹੈਲੋ।
ਹਾਂਜੀ ਸਸ।
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਕਿਵੇਂ ਯਾਦ।
ਚ ਬਸ ਮੈਂ ਕਿਹਾ ਅੱਜ ਯਾਦ ਕਰ ਹੀ ਲਵਾਂ ਤੁਹਾਨੂੰ ਤ ਤਾਂ ਕਦੀ ਕਰਦੇ ਨ ਹੈਗੇ ਹੋਰ ਕੀ ਕਰਦੇ ਵੈਸੀਂ ਹ।
ਬਸ ਜਿਹੜੇ ਕੰਮ ਜਨਾਨੀਆਂ ਦੇ ਇਹ ਕਰਲੋ ਉਹ ਕਰ ਲ ਕੋ ਰਹਿ ਨਾ ਜਾਏ। ਹੋਰ ਬ ਉਹ ਕੱਪੜੇ ਸੀਦੇ ਨਾ ਵੋਟੀ ਚ ਫੇਰ ਬਸ ਤਰਪਾਈ ਉਹ ਕੀਤੀ ਸੀ ਕਰਨ ਵਾਸਤੇ ਤੇ ਆਹਦੇ ਮੰਮੀ ਤਰਪਾਏ ਕਰਦੇਓ ਸ਼ਾਮੀ ਦੇਣਾ ਮਹਿਸੂਸ
ਅੱਛਾ ਅੱਛਾ ਤਰਪਾਾਈ ਤੁਸੀਂ ਕਰਦੇ ਹੋ
ਆਹੋ ਕਦੇ ਕਦੀ ਕਰਨੀ ਆ ਮੈਂ ਨਹੀਂ ਤੇ ਆਪੇ ਕਰਦੀ ਆ ਮੇਰੀ ਪਸੰਦ ਨੀ ਆਉਂਦੀ ਆਹੋ ਹੋਔਰ ਲੰਚ ਕੀ ਖਾਧ ਜੇ
ਅਸੀਂ ਅੱਜ ਬਣਾਇਆ ਸੀ ਉਹ ਨਿਊਟਰੀ ਬਣਾਈ ਸੀ
ਅੱਛਾ ਅੱਛਾ
ਨਹੀਂ -ਨਹੀਂ ਤਰੀ ਵਾਲੀ ਤਾਂ ਨਹੀਂ ਬਣਾਦੇ ਅਸੀ, ਅਸੀ ਬਣਾਦੇ ਤਾਂ ਸੁੱਕੀ ਆ।
ਅੱਛਾ ਅ, ਚੂਰਾ ਕਰ ਕੇ ਜਾਂ ਦੂਸਰਾ
ਹਾਂਜੀ -ਹਾਂਜੀ ਚੂੂਰਾ ਸਹੀ ਬਣਾਇਆ ਸ -
ਉਹ ਕਿਸ ਤਰ੍ਹਾਂ ਬਣਾਦੇ ਔ
ਚੂਰੇ ਨੂੰ ਜਿਵੇਂ ਔ, ਨਿਊਟਰੀ ਔ ਲਿਆਨੇ ਆ, ਫਿਰ ਪੈਕੇਟ ਆਲੇ ਡੱਬੇ ਆਲੀ ਲਿਆਨੇ ਆ ਅਸੀਂ ਉਹਨੂੰ ਫੇਰ ਭਿਓ ਦਿੰਨੇ ਆਂ, ਹਾਂ ਵੀ ਜਾਂ ਭਿਓ ਦੋ ਥੋੜੀ ਦੇਰ ਪਹਿਲੇ ਤੇ ਜਾਂ ਉਬਾਲ ਲੈਂਦੀ ਆ, ਹਾਂ। ਦਹੀਂ 'ਚ ਚੂੂਰਾ ਹੀ ਹੈਗਾ।
ਅੱਛਾ -ਅੱਛਾ
ਸਾਬਤ ਵੜੀਆਂ ਦਾ ਵੀ ਚੂਰਾ ਬਣਾ ਲੈਂਨੇ ਆ, ਗ੍ਰਾਇੰਡ ਕਰ
ਅੱਛਾ- ਅੱਛਾ -ਅੱਛਾ -ਅੱਛਾ
ਅਹ ਚੂਰਾ ਹੀ ਸੀ।
ਅੱਛਾ
ਹਾਂ ਇਹਨੂੰ ਗਰਮ ਪਾਣੀ ਵਿੱਚ ਪਾ ਕੇ ਤੇ ਉਬਾਲ ਲੈਨੀ ਆ ਥੋੜ੍ਹਾ ਜਿਹਾ ਨਮਕ ਪਾ ਲਿਆ। ਫੇਰ ਉਹ ਜਾਲੀ ਚ ਪਾ ਕੇ ਚੰਗੀ ਤਰ੍ਹਾਂ ਧੋ ਲਿਆ ਉਹਨੂੰ
ਅੱਛਾ
ਹਾਂਜੀ ਫੇਰ ਅਦਰਕ, ਲਸਣ ਤੇ ਹੈ ਪਿਆਜ ਦੀ ਉਹ ਬਣਾ ਲਈ, ਪਊਰੀ ਬਣਾ ਕੇ
ਅੱਛਾ
ਫਿਰ ਟਮਾਟਰ ਪਾ ਲਏ, ਕ ਤੇ ਕੁਛ ਕਰਦੇ ਆਂ।
ਅੱਛਾ ਅੱਛਾ, ਸਾਡੇ ਸੁੱਕੀ ਘੱਟ ਹੀ ਲੰਘਦੀ -
ਨਹੀਂ ਅਸੀਂ ਤਾਂ ਸੁੱਕੀ ਬਣਾਦੇ
ਹੂੰ ਉਹ ਵੀ ਸੁ ਕਿ ਸਾਡੇ ਦੂਸਰੇ ਤਾਂ ਬਣਾਉਂਦੀ ਐ, ਜਿਹੜੇ ਮੋਮੋ ਚ' ਪੈਂਦੀ ਐ
ਹਾਂ -ਹਾਂ ਅੱਛਾ -ਅੱਛਾ ਵਿੱਚ ਬਟਰ ਪਾ ਕੇ
ਆਹ ਬਟਰ ਤੇ ਤੇਲ ਮਾੜਾ ਜਿਹਾ ਪਾ ਕੇ ਤੇ ਬਸ ਉਹਦੇ ਚ' ਕੁਛ ਵੀ ਨੀ ਪੈਂਦਾ ਸੀ ਮਟਰ ਨਾ ਟਮਾਟਰ ਕੁਛ ਵੀ ਨੀ ਪੈਂਦਾ- ਸਿਰਫ ਉਹਦੇ ਵਿੱਚ ਪਿਆਜ ਨਮਕ ਪਾਈ ਦਾ ਤੇ ਹਰੀ ਮਿਰਚਾਂ ਤੇ ਨਾਲ ਕਾਲੀ ਮਰਚ ਚਾਟ
ਅੱਛਾ ਅੱਛਾ
ਤੇ ਉਹਦੇ ਵਿੱਚ ਫੇਿਰ ਬਸ ਉਹ ਕਰ ਦਿੰਦੇ ਨੇ ਮੈਗੀ ਮਸਾਲਾ ਪਾ
ਅੱਛਾ ਅੱਛਾ ਮੈਗੀ ਮਸਾਲੇ ਸਭ ਕੁਛ ਹੁੰਦਾ ਹੈ
ਹਾਂ ਬ ਇਸ ਤਰ੍ਹਾਂ ਹੀ ਬਣਦੇ ਆ
ਹੋਰ ਬਹੁਤ ਸਵਾਦ ਬਣਦੀ ਹੈ ਜੀ
ਹੋਰ ਚਾਹ ਪਾਣੀ ਚਾ ਤਾਂ ਨਹੀਂ ਹਜੇ
ਚਅ ਨਹੀਂ ਹੈ ਜੇ ਹੁਣ ਬਣਾਉਣ ਲੱਗੀਆਂ ਬਸ ਮੈਂ ਹੀ ਪੀਣੀ ਹੁੰਦੀ ਕੱਲੀ ਹੋਰ ਸਾਡੇ ਘਰ ਕੋਈ ਨੀ
ਅੱਛਾ
ਮੈਂ ਬੱਚੇ ਵੀ ਨੀ ਪੀਂਦੇ ਬਸ ਮੈਨੂੰ ਹੀ ਜਿਆਦਾ ਸ਼ੌਕ ਹੈ ਮੈਨੂੰ ਵੀ ਮਨਾ ਕਰਦੇ ਨੇ ਤੂੰ ਨਾ ਪੀਆ ਕਰ ਅੱਛਾ ਪਰ ਮੈਂ ਰਹਿ ਨਹੀਂੀ ਸਕਦੀ
ਨਹੀਂ ਨਹੀਂ ਕੰਮ ਨੀ ਹੁੰਦਾ ਚਾਹ ਬਿਨਾਂ ਚਾਹ ਬਿਨਾਂ ਹਾਂ
ਕੁਛ ਜਾਏ
ਹਾਂ, ਨਹੀਂ, ਨਹੀਂ ਸਹੀ ਵੈਸੇ ਵੀ ਨਾ ਕ ਕਹਿੰਦੇ ਨੇ ਘੰਟੇ- ਘੰਟੇ ਬਾਅਦ ਜ਼ਰੂਰ ਕੁਛ ਨਾ ਕੁਛ ਖਾਣਾ ਚਾਹੀਦਾ। ਘੰਟੇ ਘੰਟੇ ਬਾਅਦ ਹਾਂ ਕਹਿੰਦੇ ਨੇ ਕਦੀ ਦੋ ਬਿਸਕੁਟ ਖਾ ਲਏ ਜਾਂ ਕੋਈ ਚੀਜ਼ ਹੋਰ ਖਾ ਲਈ ਬਈ ਘੰਟੇ ਘੰਟੇ ਬਾਅਦ ਜਰੂਰ ਜਾ ਪਾਣੀ ਪੀ ਲਿਆ ਜਾ ਲੱਸੀ ਲੁੱਸੀ ਬਣਾ ਹੂੰ ਬਸ ਬਸ,
ਹੋਰ ਮੈਂ ਸੁਣਿਆ ਤੁਸੀਂ ਵੜੀਆਂ ਬੜੀਆਂ ਵਧੀਆ ਬਣਾਉਂਦੇ ਹੋ ਘਰ
ਹਾਂ ਬੜੀਆਂ ਦਵਾ ਹਾਂ ਬੜੀਆਂ ਦਵਾ ਵੜੀਆਂ ਤਾਂ ਕਈ ਤਰੀਕੇ ਦੀ ਬਣਦੀਆਂ ਨੇ ਤੁਸੀਂ ਕਿਹੜੀ ਬਨਾਉਣੇ ਹੋ।
ਤੁਸੀਂ ਕਿਹੜੀ ਦਾਲ ਅਲੀਆ ਉਹ ਦਾਲ ਅਲੀ ਕੀਆ ਬਣਾਦੇ ਓ
ਦਾਲ ਆਲੀ ਬਈ ਪੰਜ ਛੇ ਦਾਲਾਂ ਇਕੱਠੀਆਂ ਕਰਕੇ ਨਾ ਜਿਸ ਤਰ੍ਹਾਂ ਆਹ ਛਿੱਲੜਾ ਤੋਂ ਬਿਨਾਂ ਦੇ ਛਿੱਲੜਾ ਤੋਂ ਬਿਨਾਂ ਦੇ, ਹਾਂ। ਛਿੱਲੜਾਂ ਤੋਂ ਬਿਨਾਂ ਲੈਣੀ ਆ ਦਾਲ ਉਹਦੇ ਵਿੱਚ
ਕਿਹੜੀ ਕਿਹੜੀ ਦਾਲ ਪਾਉਂਦੇ ਫੇਰ ਵੀ?
ਹੋ ਗਈ, ਮੱਸਰਾਂ ਦੀ ਹੋ ਗਈ। ਫਿਰ ਤੇ ਨਾ । ਛੋਲਿਆਂ ਦੀ ਹੋ ਗੀ ਸੋਇਆਬੀਨ ਦੀ ਦਾਲ ਹੋ ਗੀ, ਮੋਠ ਹੋ ਗਏ। ਇਹ ਪੂਰੀ ਅੰ ਮਸਰ ਦੀ ਬੜੀ ਬੰਦੀ
ਅੱਛਾ, ਜਿਵੇਂ ਮੋਠ ਦੀ ਦਾਲ ਨਾ ਹੋਏ ਹੋਰ ਬੜੀਆਂ ਹੋਰ ਦਾਲਾਂ ਦਾ ਬਣ ਜਾਏਗੀ ਨਾ?
ਹੋ ਸਭ ਦਾਲਾਂ ਨਾਲ ਬਣਦੀ ਏ, ਇੱਕ ਵਾਰੀ ਮੂੰਗੀ ਦੀ ਦਾਲ ਦੀ ਕੱਲੀ ਬਣਾਈ ਸੀ, ਫੇਰ ਮੈਂ ਇੱਕ ਵਾਰੀ ਮਾਂ ਦੀ ਦਾਲ ਦੀ ਕੱਲੀ ਬਨਾਇ ਏ।
ਅੱਛਾ।
ਆਓ। ਜਦੋ ਬੱਚੇ ਇੱਧਰ ਹੀ ਰਹਿੰਦੇ ਨਾ ਦੂਸਰੇ ਸ਼ਹਿਰ। ਫੇਰ ਔ ਔਨਾਂ ਨੂੰ ਭੇਜੀਆਂ ਆ ਔਨਾਂ ਨੂੰ ਭੇਜਿਆ ਬਣਾ ਕੇ ਆਖਣ ਲੱਗੇ ਮੰਮੀ ਮੈਨੂੰ ਬਣਾ ਕੇ ਦਿਓ ਸਾਨੂੰ ਬੜੀਆਂ। ਹਾਂ, ਆਓ। ਫਿਰ ਮੈਂ ਔਨਾਂ ਨੂੰ ਭੇਜੀਆਂ। ਔ ਫਿਰ ਮੈਂ ਮਾਂ ਤੋਤੇ ਦੀ ਦਾਲ ਦੇ ਬਣਾਈਆ ਕਲੀਆ
ਦਾਲਾਂ ਨੁੰ
ਫਿਰ ਹਾਂ ਸਾਰੀ ਦਾਲਾਂ ਨਹੀਂ ਨਹੀਂ ਨਹੀਂ ਨਹੀਂ, ਨਹੀਂ ਨਹੀਂ, ਬਸ ਇੱਕ ਕੋਲੀ ਔਦੀ ਭਾਨਿਆ ਛੋਲਿਆਂ ਦੀ ਦਾਲ ਦੀ? ਤੇ ਬਾਕੀ ਸਾਰੀ ਅੱਧੀ ਅੱਧੀ ਕੋਲੀ। ਸਾਰੇ ਦਾਲਾਂ ਦੇ ਅੱਧੇ ਅੱਧੀ ਦੀ ਕੋਲੀ ਹਾਂ। ਤੇ ਔ ਫਿਰ ਰਾਤ ਤੇ ਭਿਓ ਦਿੰਨੀ ਆਂ। ਮੈਂ ਪਰਸੋਂ ਦੀ ਭੇਜੀ ਜਿ ਹੋਈਆਂ ਪਈਆਂ ਸੀ ਮੇਰੀਆਂ ਤੇ ਉਥੋਂੜੇ ਮਸਾਲੇ ਮਸਾਲੇ ਘੱਟ ਸੀ ਉਹ ਮੰਗਉਣ ਵਾਲੇ ਸੀ। ਤੇ ਉਹ ਫੇਰ ਆਹ ਫਿਰ ਅੱਜ ਮੰਗਵਾਏ ਮਸਾਲੇ ਦੋ ਚਾਰ ਜਿਹੜੇ ਘਟ ਸੀ। ਤੇ ਉਹ ਫੇਰ ਆ ਮੈਂ ਫਿਰ ਦਾਲ ਬੜੀ ਅੱਛੀ ਤਰ੍ਹਾਂ ਧੋਤੀ ਮੈਂ ਕਿਹਾ ਸਮੈਲ ਨਾ ਹੋਵੇ। ਹੋਏ ਦੋ ਵਾਰੀ ਪਾਣੀ ਵੀ ਉਹਦਾ ਬਦਲਿਆ ਸੀ। ਵਿੱਚੋਂ ਤੇ ਅਹ- ਫੇਿਰ ਅੱਜ ਮੈਂ ਬਣਾ ਕੇ ਤੇ ਹੁਣ ਸੁੱਕ ਵੀ ਗਈ ਹਾਂ ਉੱਪਰ ਇੰਨੀ ਧੁੱਪ ਤੇਜ਼
ਹਾਂਜੀ -ਹਾਂਜੀ ਨਹੀਂ ਰਾਤੀ ਪੂਰੀ ਰਾਤ ਪਿਓ ਕੇ ਰੱਖ ਰੱਖਦੇ ਆ ਫਿਰ ਕੀ ਕਰਦੇ ਇਹਨੂੰ ਅਗਲੇ ਦਿਨ
ਤਾਂ ਫੇਰ ਮੈਂ ਉਹਨੂੰ ਗ੍ਰੈਂਡ ਕਰਨੀ ਆ ਪਾਣੀ ਤੋਂ ਬਿਨਾ ਪਾਣੀ ਤੋਂ ਪੀਣਾ ਹਾਂ ਪਾਣੀ ਨੀ ਪਾਉਣਾ ਪਾਣੀ ਸਿਰਫ ਦੋ ਚਮਚ ਪਾਉਣਾ ਨਾ ਪਾਣੀ ਦੇ- ਜੇ ਫੇਰ ਪਾਣੀ ਹੋਇਆ ਸੁੱਕਦੀਆਂ ਔਖੀਆਂ ਨੇ। ਇਸ ਤਰ੍ਹਾਂ ਥੋੜ੍ਹੀ ਜਲਦੀ ਸੌਕ ਜਾਂਦੀ ਆ ਬਸ ਫ਼ਰਕ ਇੰਨਾ।
ਤੇ ਮਸਾਲੇ ਕੀ ਕੀ ਪਾਉਂਦੇ ਆ ਫਿਰ ਵਿੱਚ ਈਦੇ
ਫਿਰ ਉਹਦੇ ਵਿੱਚ ਇੱਕ ਕੱਪ ਤੁਸੀਂ ਪਾ ਲੈਣੀ ਕਸੂਰੀ ਮੇਥੀ
ਅੱਛਾ।
ਆਹੋ ਇੱਕ ਕੱਪ ਕਸੂਰੀ ਮੇਥੀ ਪਾਉਣੀ ਇੱਕ ਕੱਪ ਧਨੀਏ ਦਾ ਪਾਉਣਾ
ਠੀਕ ਹੈ। ਸਾਬਤ ਕਰਨਾ
ਹਾਂ ਨਹੀਂ ਨਹੀਂ ਉਹ ਅਲੱਗ ਬ ਜਿਹੜਾ ਸਾਬਤ ਸਮਾਨ ਹੈ। ਨਾ ਉਹ ਅਲੱਗ ਅਲੱਗ ਰੱਖਣਾ
ਅੱਛਾ।
ਮੈਂ ਉਜ ਦੱਸਦੀ ਪਈ ਆ ਅੰਦਾਜ਼ਾ ਬਈ ਤੁਹਾਨੂੰ ਇਹ ਚੀਜ਼ ਵਿੱਚ ਪੈਂਦੀ ਆ ਜਿਹੜਾ ਸਾਬਤ ਹੋਏਗਾ ਹੈਨਾ ਉਹਨੂੰ ਤੇ ਅਸੀਂ ਥੋੜਾ ਸੇਕ ਲਵਾਵਾਂਗੇ ਹਾਂ ਨਾ- ਥੋੜਾ ਗਿੱਲਾ ਹੁੰਦਾ ਪਿਆ ਪਿਆ ਗਿੱਲਾ ਵੀ ਹੋ ਜਾਂਦਾ
ਹਾਂਜੀ -ਹਾਂਜੀ-
ਫੇਿਰ ਸਾਨੂੰ ਉਹ ਹੋ ਜਾਂਦੀ ਆ
ਅੱਛਾ ਇੱਕ ਕੱਪ ਸਾਬਤ ਧਨੀਆ ਇੱਕ ਕੱਪ ਕਸ ਸੂਰੀ ਮੇਥੀ ਹੋਰ
ਤੇ ਪੰਜ ਲਾਚੀਆਂ ਲਾ ਲਓ
ਛੋਟੀ
ਟੀ ਵੀ ਵੱਡੀ ਦੀ ਤੇ ਥੋੜੀ ਦਾਲਚੀਨੀ ਦਾ ਟੋਟਾ ਲੈਲੋ ਤੁਸੀਂ
ਠੀਕ ਹੈ
ਹਾਂ ਤੇ ਬਾਕੀ ਕਾਲੀ ਮਿਰਚ ਲੈਲੋ ਥੋੜ੍ਹੀ
ਠੀਕ ਹੈ ਕਿੰਨੀ ਕੋਏ ਹੋਵੇ ਦੋ ਚਮਚ ਜਿੰਨੇ
ਜਿੰਨੀ ਤੁਸੀਂ ਬਈ ਖਾ ਸਕਦੇ ਹੋ
ਅੱਛਾ ਅੱਛਾ ਠੀਕ ਹੈ ਨਹੀਂ ਇੰਨੀ ਮਤਲਬ ਕਿ ਕਾਫ਼ੀ ਸਾਰੀ ਬੰਡਣਗੇ ਨਾ ਬੜੀਆਂ ਇਹਦੇ ਚ ਕਿੰਨੀ ਕੁ ਚਾਹੀਦੀ ਜਿਵੇਂ
ਤੁਸੀਂ ਨਹੀਂ ਨਹੀਂ ਉਹ ਬਹੁਤ ਆ ਜ਼ਾਦਾ ਹੋ ਜਾਏਗੀ ਬ ਜ਼ਿਆਦਾ ਹਾਂ ਬਿਲਕੁਲ ਥੋੜੀ ਜਿਹੀ ਲੈਣੀ ਦਸ ਵੀਹ ਗ੍ਰਾਮ ਉਹ ਵੀ ਜਿਆਦਾ ਹੋ ਜਾ ਨੀ ਦਸ ਵੀਹ ਗ੍ਰਾਮ ਬਹੁਤ ਹਾਂ ਕਿਉਂਕਿ ਇਹਦੇ ਹੋਰ ਵੀ ਤੇ ਅਜੇ ਪਾਣਾ ਨਾ
ਹਾਂਜੀ
ਖੀਰੀ ਲਾਲ ਮਰਚ ਓਹ ਵੀ ਹੈ ਨਹੀਂ ਹੈ ਕਸ਼ਮੀਰੀ ਲਾਲ ਮਰਚ ਥੋੜਾ ਮਰਚ ਪਾਓ ਕਿਉਂਕਿ ਜੇ ਤੇਜ਼ ਹੋਣਗੀਆਂ ਤੇ ਸੁਵਾਦ ਲੱਗਣ ਹਨਾ ਇੱਕ ਵੀਚ ਅ ਸੀ ਕਿ ਅਸੀ ਹਾਂ ਜੇ ਅਸੀਂ ਇੱਕ ਵੀ ਕੁੱਟ ਕੇ ਪਾ ਦੀਈਏ ਵਿੱਚ ਤੇ ਉਹ ਸਵਾਦ ਹੀ ਅਲੱਗ ਹੋ ਜਾਏਗਾ ਸਬਜ਼ੀ ਦਾ ਤੇ ਹੂੰ-
ਅੱਛਾ ਤੇ ਫੇਰ ਇਹ ਨੂੰ ਮਸਾਲਿਆਂ ਨੂੰ ਫਿਰ ਪੀਸ ਲੈਂਦੇ ਐ ਕ
ਆਹੋ ਫੇਰ ਮੈਂ ਸਾਰਿਆਂ ਨੂੰ ਸੇਕ ਕੇ ਨਾ ਕੱਠਾ ਪੀਸ ਕੇ ਪੀਸਣਾ ਨੀ ਏ, ਦਰ ਦੜ ਕਰਨਾ।
ਦਰ ਤਰ੍ਹਾਂ ਹਾਂ
ੜ ਕਰਕੇ ਫੇਰ ਇਹਨੂੰ ਕੱਢ ਲੈਣਾ। ਫਿਰ ਉਹਦੇ ਵਿੱਚ ਨ ਦੜਾ ਮਿਰਚ ਨਮਕ, ਨਮਕ ਬਿਲਕੁਲ ਘੱਟ ਪਾਣਾ। ਇਹਨੇ-ਇਹਨੇ। ਦਾਲਾਂ ਦੇ ਵਿੱਚ ਨਮਕ ਸਮਝ ਲਓ, ਤੁਸੀਂ ਕਿਲੋ ਦਾਲ ਤੇ ਅੱਧਾ ਚਮਚ ਨ ਨਮਕ ਪਾਣਾ ਹਾਂ ਨਹੀਂ ਤੇ ਪਾਣੀ ਛੱਡ ਦੇਏਗੀ ਫੇਰ ਉਹ ਪਾਣੀ ਸੁੱਕੇਗਾ ਨੀ, ਹਾਂ ਬਸ ਨਮਕ ਪਾ ਦੇਣਾ ਬ ਇਹ ਧਿਆਨ ਰੱਖਣਾ।
ਪਾਓ ਬਸ
ਹਾਂ ਨਹੀਂ ਥੋੜਾ ਪਾਓ ਤੇ ਬਿਲਕੁਲ ਇੰਨਾ ਵੀ ਨਾ ਪਾਉ ਥੋੜਾ ਪਾਓ ਅੱਧਾ ਚਮਚ ਹਮ ਬਸ ਸਾਰੇ ਆ ਨਾ-ਨਾ ਪਹਿਲੇ ਉਹਨੂੰ ਦਾਲ ਨੂੰ ਗ੍ਰੈਂਡ ਕਰਨਾ ਪੂਰੀ ਤਰ੍ਹਾਂ ਗ੍ਰੈਂਡ ਕਰਕੇ ਫਿਰ ਨੂੰ ਕੋ ਕਰਨਾ ਚੰਗਾ ਹੱਥ ਮਾਰ ਕੇ ਬਈ ਇਹਦੇ ਫੇਰ ਪਾਣੀ ਚ ਪਾ ਕੇ ਦੇਖਣੀ ਏ ਭਈ ਦਾਲ ਹੋ ਗਈ ਏ।
ਪਾਣੀ ਚ ਪਾ ਕੇ ਕਿਸ ਤਰ੍ਹਾਂ ਵੇਖਣਾ।
ਬਈ ਤੈਰਨ ਲੱਗ ਈ ਉੱਪਰ ਹਾਂ। ਜੇਹ ਤੇ ਉ ਪਰ ਤੈਰਦੀ ਪਈ ਸਮਝੋ ਤੁਹਾਡੀ ਬਣ ਗਈ ਸੀ।
ਅੱਛਾ ਠੀਕ ਏ।
ਉਹ ਪਰ ਉਹਦੇ ਵਿੱਚ ਫੇਰ ਤੁਸੀਂ ਮਸ ਆਲੇ ਪਾ ਦੇ
ਅੱਛਾ।
ਇੱਕ ਮੂੰਹ ਪਜਾਮਾ ਲਵੋ, ਤੇ ਤੁਸੀਂ ਫੇਰ ਉਹ ਧੁੱਪੇ ਪਾ ਦਿਓ, ਅਗਰ ਧੁੱਪ ਹੈ, ਅਗਰ ਨਹੀਂ ਹੈ ਧੁੱਪ ਤੁਹਾਡੇ ਤੇ ਤੁਸੀਂ, ਓਟੀ ਜੀ ਜ ਆਪਣਾ ਸਕਾਲ,
ਅੱਛਾ।
ਜੀ ਸੁਖਾਲ ਹੋ ਤੁਸੀਂ,
ਅੱਛਾ।
ਹਾਂ, ਅ ਬੜਾ ਹਿਸਾਬ ਨਾ,
ਚਲੋ ਮੈਂ ਵੇਖਾਂਗੀ ਬਣਾਵਾਂਗੀ ਮੈਨੂੰ ਬੜਾ ਵਧੀਆ ਲੱਗਿਆ। ਘਰ ਦੀ ਬੜੀਆਂ ਵੈਸੇ ਵਧੀਆ ਲੱਗਦਾ
ਹਾਂ, ਸਫ਼ਾਈ ਨਾਲ ਕਿਉਂਕਿ ਜਿਹੜੀ ਉਹ ਬਣਾਉਂਦੇ ਨਾ ਉਹ ਤੁਸੀਂ ਦੇਖ ਕੇ ਤੇ ਤੁਹਾਨੂੰ ਤੇ ਉਲਟੀ ਆਏਗੀ ਬਈ ਏ ਕੋਈ ਵਰੀਆਂ ਨੇ, ਹਾਂ, ਹਾਂ ਮੈਂ ਪੂਰੀ ਕੋਸ਼ਿਸ਼ ਕਰਨੀ ਆ ਕਿ ਹਰ ਚੀਜ਼ ਘਰ ਹੀ ਮੈਂ ਬਣਾਵਾਂ ਪੂਰੀ ਕੋਸ਼ਿਸ਼
ਬਹੁਤ ਵਧੀਆ ਕਰਦੇ ਆ ਤੁਸੀਂ
ਹਾਂ-ਹਾਂ
ਚਲੋ ਹੋਰ, ਬੜੀ ਵਧੀਆ ਲੱਗੀ ਤੁਹਾਡੀ ਰੈਸਪੀ ਮੈਂ ਬਣਾਵਾਂਗੀ ਜ਼ਰੂਰ ਨਾ ਸਮਝ ਆਈ ਤੁਹਾਨੂੰ ਵੀਡੀਓ ਕਾਲ ਕਰਾਂਗੀ,
ਠੀਕ ਹੈ ਠੀਕ ਹੈ ਜੀ ਓਕੇਓ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ।